ਹੈਲੋ!
ਹੈਲੋ! ਸਤਿ ਸ਼੍ਰੀ ਆ ਕਾਲ ਜੀ।
ਸਤਿ ਸ੍ਰੀ ਅਕਾਲ ਜੀ! ਵਧੀਆ-ਵਧੀਆ ਤੁਸੀ ਦੱਸੋ, ਤੁਸੀ ਕਿਵੇਂ ਹੋ?
ਹਾਂ-ਹਾਂ-ਹਾਂ! ਬਹੁਤ ਸਭ ਠੀਕ ਆ, ਬਹੁਤ ਵਧੀਆ ਹੋਰ ਸਭ ਠੀਕ ਆ ਤੁਹਾਡੇ ਉੱਥੇ?
ਸਭ ਵਧੀਆ ਜੀ ਸਭ ਸਭ ਵਧੀਆ ਤੁਸੀਂ ਦੱਸੋ।
ਸਭ ਠੀਕ ਆ ਇੱਥੇ ਵੀ ਸਭ ਵਧੀਆ ਨੇ ਸਾਰੇ ਆਪਦੇ ਆਪਦੇ ਕੰਮ ਲੱਗੇ ਹੋਏ ਆ ਵਧੀਆ ਹੋਇਆ ਚੱਲ ਰਿਹਾ ਸਭ ਸਭ ਦਾ
ਹਾਂ ਉਹ ਸਾਰੇ ਮਤਲਬ ਅੱਜ ਕੱਲ੍ਹ ਕਿੱਥੇ ਟਾਈਮ ਹੈਗਾ ਕਿਸੇ ਕੋਲ ਕਿਸੇ ਨਾਲ ਗੱਲ ਕਰਨ ਦਾ ਸਾਰੇ ਆਪਦੇ ਆਪਦੇ ਕੰਮਾਂ'ਚ ਵਿਅਸਤ ਰਹਿੰਦੇ ਆ।
ਉਹ ਤਾਂ ਹੈ ਜੀ ਪਰ ਹੁਣ ਟਾਈਮ ਵੀ ਉਹ ਜਿਹਾ ਆ ਗਿਆ ਨਾ ਵੀ ਲੋਕੀ ਵਿਅਸਤ ਵੀ ਤਾਂ ਹੀ ਰਹਿਣ ਲੱਗ ਗਏ ਵੀ ਕੰਮ ਵੀ ਆਪਦਾ ਉਹੋ ਜਿਹਾ ਉਹਨਾਂ ਨੇ ਲੈ ਕੇ ਰੱਖਿਆ ਹੋਇਆ ਨੌਕਰੀਆਂ ਹੋ ਗਈਆਂ। ਘਰ ਦਾ ਵੇਖਣਾ ਸਾਰਾ ਫਿਰ ਕਿਸੇ ਲਈ ਕਿਸੇ ਕੋਲ ਟਾਈਮ ਨਹੀਂ ਹੈਗਾ ਨਾ ਹੁੰਦਾ। ਫਰ ਸਾਰੇ ਆਪਦੀ ਹੋ ਥਾਂ ਠੀਕ ਨੇ ਵਿਅਸਤ ਕਿਉਂਕਿ ਵਿਅਸਤ ਜਿੰਨਾ ਬੰਦਾ ਰਹੇਗਾ ਨਾ ਉਨਾ ਹੀ ਉਹਦਾ ਟੈਸ਼ਨਾਂ ਤੋਂ ਦੂਰ ਰਹੇਗਾ। ਵਿਹਲਾ ਮਨ ਸ਼ੈਤਾਨ ਦਾ ਘਰ ਉਹੀ ਆ
ਕਹਿ ਸਕਦੇ ਹਾਂ। ਪਰ ਅੱਜ ਕੱਲ੍ਹ ਦੇਖੋ ਨਾ ਜਿਵੇਂ ਅੱਜ ਕੱਲ ਅੱਜ ਕੱਲ ਤਾਂ ਰੁਜ਼ਗਾਰ ਵਾਸਤੇ ਆ ਨਵੇਂ ਸੋਸ਼ਲ ਮੀਡੀਆ ਐਪ ਜੇਹੇ ਆ ਗਏ ਲੋਕੀ ਉੱਥੋਂ ਕਿੰਨਾ ਪੈਸਾ ਕਮਾ ਰਿਹਾ। ਕਿੰਨੇ ਪ੍ਰਭਾਵਿਤ ਹੋ ਰਹੇ ਨੇ ਆ ਹੁਣ ਜਿਵੇਂ ਹਾਂ ਚਲਦੇ ਨੇ ਨਾ ਬੰਦੇ ਰੀਲਾਂ ਰੂਲਾਂ ਬਣਾ ਲੈਂਦੇ ਨੇ ਜੇ ਚੱਲ ਚੂਲ ਗਈਆਂ ਤਾਂ ਮਤਲਬ ਵਾਧੂ ਮਤਲਬ ਕਮਾਈ ਹੋ ਗਈ ਉਹਨਾਂ ਨੂੰ ਤਾਂ
ਉਹੀ ਨਾ ਬੋਲਬਾਲਾ ਤਾਂ ਇਹਨਾਂ ਦਾ ਬਹੁਤ ਆ ਕਮਾਈ ਮੈਂ ਤੇ ਐ ਆ ਵੀ ਬੰਦਾ ਜੋ ਵੀ ਕਰੇ ਨਾ ਆਖੀਰ ਤੇ ਨਾ ਇੱਕ ਬੰਦੇ ਕੋਲ ਟਿਊਬ ਚੈਨਲ ਤਾਂ ਹੋਣਾ ਈ ਚਾਹੀਦਾ ਵੀ ਕਮਾਈ ਨਾ ਬਹੁਤ ਵਧੀਆ ਕਮਾਈ ਦਾ ਸਾਧਨ ਆ ਅਹ ਸੌਰਵ ਜੋਸ਼ੀ ਵਰਗੇ ਆਪਾਂ ਦੇਖ ਕਿ ਹੋਰ ਕੌਣ ਸੀਗੇ ਦੋ ਭਰਾ ਜਿਹੜੇ ਅਭਿਸ਼ੇਕ ਹਾਂ ਕਿੱਥੋਂ ਸ਼ੁਰੂਆਤ ਕੀਤੀ ਇਹਨਾਂ ਨੇ ਤੇ ਅੱਜ ਕਿੱਥੇ ਪਹੁੰਚੇ ਕਰੋੜਾਂ ਦੇ ਮਾਲਿਕ ਨੇ ਅੱਜ ਇੰਨੇ ਇੰਨੇ ਮਤਲਬ ਮੈਨੂੰ ਲੱਗਦਾ ਸੌਰਭ ਜੋਸ਼ੀ ਸਭ ਤੋਂ ਵੱਡਾ ਨਾ ਯੂਟਿਊਬ ਚ ਆਪਣੇ ਇੰਡੀਆ ਚ ਤਾਂ ਸਭ ਤੋਂ ਅਮੀਰ ਇਹੀ ਆ
ਦੇਖੋ ਜੀ ਸਾਰੀ ਚੀਜ਼ ਨੂੰ ਮਿਹਨਤ ਚਾਹੀਦੀ ਤੇ ਟਾਈਮ ਵੀ ਚਾਹੀਦਾ। ਆਪਾਂ ਇਹ ਕਹਿ ਹੀ ਸਕਦੇ ਹਾਂ ਉਹ ਸ਼ੁਰੂਆਤ ਉਹਨਾਂ ਨੇ ਵੀ ਨਿੱਲ ਤੋਂ ਈ ਕੀਤੀ ਆ।
ਹਾਂ ਬਿਨਾਂ ਰੁਕੇ ਜੇ ਚੀਜ਼ ਸ਼ੁਰੂ ਹੋ ਗਈ ਨਾ ਜਿਹਦੀ ਕੋਸ਼ਿਸ਼ ਚੱਲ ਰਹੀ ਆ। ਉਹ ਤਾਂ ਐਂਡ ਤੱਕ ਹੀ ਜਾ ਕੇ ਉਹਨਾਂ ਦਾ ਸ ਸਫਲਤਾਂ ਮਿਲਣੀ ਮਿਲਣੀ ਐ ਲੇਟ ਮਿਲੇ ਅਖੀਰ ਚ ਮਿਲੇ ਜਾਂ ਪਹਿਲਾਂ ਮਿਲ ਜੇ। ਕਿਸਮਤ ਆਜੇ ਪਹਿਲਾਂ ਮਿਲਗੀ ਕਿਸੇ ਤਰ੍ਹਾਂ ਪਰ ਕੋਸ਼ਿਸ਼ ਨੀ ਜੇ ਬੰਦੇ ਨੇ ਰੋਕੀ ਨਾ ਉੱਥੇ ਹੀ ਬੰਦਾ ਸਫਲ ਅੱਧਾ ਹੋ ਗਿਆ।
ਆਹ ਯੂਟਿਊਬ ਹੋ ਗਿਆ ਆ ਉਸ ਤੋਂ ਬਾਅਦ ਰੀਲਾਂ ਜਿਹੜੀਆਂ ਬਣ ਹੁਣ ਜੇ ਬੰਦੇ ਕਿਸੇ ਦੀ ਇੱਕ ਵੀ ਰੀਲ ਚੱਲ ਗਈ, ਉਹ ਕਿੰਨਾ ਫੇਮਸ ਹੋ ਜਾਏਗਾ ਉਹਦੇ ਫੋਲੋਵਰ ਵ ਜੀ ਅਲਾਇਕਾਂ ਵੱਧ ਜਾਣਗੀਆਂ ਤੇ ਉਹਨੂੰ ਪੈਸਾ ਆਈ ਜਾਏਗਾ। ਉਵੇਂ ਹੀ ਲੋਕੀ, ਉਹਨੂੰ ਸਪੋਂਸਰ ਕਰੀ ਜਾਣਗੇ, ਤੇ ਉਹੀ ਸੋਚੋ ਨਾ ਕਿ ਉਹਨੂੰ ਤਾਂ ਪੈਸੇ ਬਣੇ ਹੀ ਜਾਣੇ ਆ। ਅੱਜ ਕੱਲ੍ਹ ਲੋਕੀ ਵੱਡੇ ਬਿਜਨਸਮੈਨ ਵਾਲੇ ਵੇਖੋ ਨਾ ਪਾਲਦੇ ਵੀ ਉਹ ਬੰਦੇ ਐ ਜਿਹਨਾਂ ਦੇ ਮ ਮਤਲਬ ਆ ਵੀਡੀਓ ਵਗੈਰਾ ਵਾਇਰਲ ਹੋ ਗਏ, ਬਿਲਕੁਲ ਤਾਂ ਹੀ ਅਗਲੇ ਸਪੋਂਸਰ ਵਾਸਤੇ ਪੈਸੇ ਦੇਣਗੇ। ਕਿ ਉਹਨਾਂ ਦਾ ਜਿਹੜਾ ਪ੍ਰੋਡਕਟ ਆ ਉਹ ਵੀ ਵਿਕੇ
ਉਹਨਾਂ ਦੀ ਚੀਜ਼ ਵਿਕੇ, ਇਹ ਤਾਂ ਫੇਰ ਹੈ ਈ ਐ ਵੀ ਉੱਥੋਂ ਵੀ ਪੈਸਾ ਕਮਾ ਰਹੇ ਆ ਆਪਦੇ ਵਲੋਂ ਵੀ ਪੈਸਾ ਕਮਾ ਰਹੇ ਵੀ ਠੀਕ ਆ ਵੀ ਅੱਧੀ ਮੈਂ ਤਾਂ ਬਸ ਏਹੀ ਮਤਲਬ ਹੋਣਾ ਚਾਹੀਦਾ ਐ ਮੈਂ ਇਹੀ ਕਹਿਣਾ ਚਾਹੁੰਨੀ ਆ ਵੀ ਸਾਰਿਆਂ ਕੋਲ ਇਹ ਚੀਜ਼ ਹੋਵੇ ਵੀ ਜਿਹਦੇ ਕੋਲ ਨਈ ਵੀ ਐ ਨਾ ਕੋਈ ਗ਼ਰੀਬ ਘਰ ਦਾ ਵੀ ਨਾ ਉਹ ਵੀ ਅੱਜ-ਕੱਲ੍ਹ ਤੁਸੀਂ ਦੇਖੋਗੇ ਗਰੀਬ ਘਰ ਦੇ ਬੱਚੇ ਵੀ ਇੱਥੇ ਬਲੋਗ ਜੇ ਬਣਾ ਬਣੂ ਕਿ ਰੀਲਾਂ ਸ਼ੋਰਟ ਬਣਾ ਬਣੂ ਕਿ ਇੱਥੇ ਸਿੱਧੀ ਪਾ ਰਹੇ ਵੀਡੀਓ ਤੇ ਤੂੰ ਕਿੰਨਾ ਕਮਾ ਰੇ ਐ, ਇਨੇ-ਇਨੇ ਵਿਊਜ਼ ਲੈ ਕੇ ਇਨਾਂ-ਇਨਾਂ ਲੋਕੀ ਜਦੋਂ ਉਨਾਂ ਨੂੰ ਕਿਸੇ ਵੀ ਖੇਤਰਾ ਚ ਦੇਖ ਰੇ ਆ।
ਹਾਂ, ਹੁਣ ਤੁਸੀਂ ਏਹ ਦੇਖੋ ਇਹਨਾਂ ਦਾ ਕੋਈ ਇੱਕ ਮਤਲਬ ਕੈ ਸਕਦੇ ਆਂ ਕੋਈ ਸਪੈਸ਼ਲ ਆ ਟੋਪਿਕ ਵਗੈਰਾ ਨੀ ਹੁੰਦਾ। ਓਹ ਸਿੱਧਾ ਹੀ ਮਤਲਬ ਜੇ ਕੋਈ ਰੈ ਕੰਮ ਕਰ ਰੇ ਹੋਣ ਦੀ ਵੀਡੀਓ ਬਣਾ ਲੈਣਗੇ ਕਿਤੇ ਘੁੰਮਣ ਜਾ ਰੇ ਹੋਣ ਔਦੀ ਵੀਡੀਓ ਬਣਾ ਲੈਣਗੇ ਠੀਕ ਐ, ਜਾ ਕੋਈ ਖੇਡ-ਖੇਡ ਰੇ ਆ ਯਾ ਕਿਤੇ ਬੈਠੇ ਔੰਦੀ ਬਣਾ ਲੈਣਗੇ, ਓਹੀ ਨਾ ਓਮ ਮਤਲਬ ਔਨਾਂ ਦੇ ਕਿਸਮਤ ਤੇ ਐ ਜੇ ਓਹ ਚੱਲ ਗੀ ਤਾਂ ਓ ਬਸ ਹੋ ਗਏ ਫੇਮਸ।
ਹਾਂ, ਮਸੂ਼ਰ ਹੋਗੇ।
ਬਿਲਕੁਲ-ਬਿਲਕੁਲ ਜੀ, ਮਾੜੇ ਜੇ ਵੀ ਮਸੂ਼ਰ ਹੋਗੇ ਉਨਾਂ ਨੂੰ ਪੈਸੇ ਤਾਂ ਆ ਹੀ ਜਾਣੇ ਆ। ਫਿਰ ਹੌਲੀ-ਹੌਲੀ ਉਨਾਂ ਦੀਆਂ ਸਾਰੀਆਂ ਮਤਲਬ ਆ ਵੀਡੀਓ ਵਾਇਰਲ ਹੋਈ ਜਾਣੀਐ।
ਹੂੰ, ਲੋੜਾਂ ਪੂਰੀ ਹੋ ਜਾਣੀਆਂ ਓਥੋਂ ਜਾ ਕੇ ਫੇਰ ਕਿੱਥੇ, ਅੱਗੇ ਜਾ ਕੇ ਇਡੇ-ਇਡੇ ਵੱਡੇ ਮ ਮਾਲਿਕ ਬਣ ਜਾਣੇ ਘਰਾਂ ਦੇ ਆ, ਪਰ ਆਪਾਂ ਜੇ ਹੁਣ ਚਲੋ ਏ ਤਾਂ ਹੋਗੇ ਏਦੇ ਵਧੀਆ ਚੀਜ਼ਾਂ ਨਾ ਵੀ ਇਦੇ ਲਾਭ ਕੀ ਕੀ ਨੇ ਇਦੇ ਹਾਨੀਆਂ ਵੀ ਬੋਤ ਨੇ ਜਿੰਨਾ ਮੈਂ ਸੋਚਦੀ ਆ ਯਾ ਦੇਖੇ ਆ।
ਅ ਹਾਨੀਆਂ ਤਾਂ ਦੇਖੋ ਜੀ ਜੇ ਵਰਤੋਂ ਆਪਾਂ ਜੇ ਮਿਲਕੁਲ ਸਹੀ ਵਰਤੋਂ ਕਰਾਂਗੇ ਤਾਂ ਹਾਣੀਆਂ ਤਾਂ ਘੱਟ ਹੋਣਗੀਆਂ। ਅਗਰ ਆਪਾਂ ਏਦਾ ਜਾਦਾ ਵਰਤੋਂ ਕਰਾਂਗੇ ਤੇ ਫੇਰ ਤਾਂ ਸਮਝੋ ਕਿ ਹਾਣੀ ਤੇ ਜਾਦਾ ਹੀ ਹੋਏਗਾ। ਨੁਕਸਾਨ ਤਾਂ ਹਰ ਏਕ ਚੀਜ਼ ਦਾ ਹੁੰਦਾ ਈ ਹੁੰਦਾ ਐ।
ਜਿੱਥੇ ਨੁਕਸਾਨ ਆ ਉੱਥੇ ਲਾਭ ਵੀ ਹੋਣਗੇ, ਜਿਥੇ ਲਾਭ ਤੇ ਹਾਨੀਆਂ ਵੀ ਹੋਣ ਗੀਆਂ ਹੁਣ, ਜੇੜੀ ਚੀਜ਼ ਦੀ ਅਪਾਂ ਜੇ ਤਰੀਕ ਨਾਲ ਜਾਦਾ ਵਰਤੋਂ ਕਰ ਲੀ ਓ ਤਾਂ ਫਿਰ ਹਾਨੀ ਦੇ ਕੇ ਜਾਣੀ ਈ ਜਾਣੀ ਆ, ਓਹੀ ਆ ਹੁਣ ਦੇਖ ਖੋ ਈ ਸ਼ੋਸ਼ਣ ਹੋ ਰਿਆ ਸਾਰੇ ਪਾਸੇ ਕੁੜੀਆਂ ਦਾ ਯਾ ਫਿਰ ਕੋਈ ਵੀ ਅੱਜ ਕੱਲ ਤਾਂ ਬੰਦੇ ਵੀ ਨੀ ਬਚ ਰੇ। ਕੁਛ ਵੀ ਹੋਏ ਤੇ ਏ ਪ੍ਰਭਾਵ ਕਿੱਥੋਂ ਏ ਸਾਰਾ ਏ ਸੋਸ਼ਲ ਮੀਡੀਆ ਜਿਥੇ ਨੈਟਵਰਕ ਦਾ ਚੱਲਦਾ ਪਿਆ ਨਾ ਏ ਮਤਲਬ ਇਹ ਜਿਹੜੀ ਛਾਪ ਛੱਡ ਕੇ ਜਾਂਦੇ ਨੇ ਨਾ ਚਲੋ ਜੇੜੇ ਆਪਦੇ ਰੁਜ਼ਗਾਰ ਲਈ ਕਮਾ ਰੇ ਐ ਨਾ ਜੇੜੇ ਆਪਦੀ ਕਿਤੇ ਮੁਕਾਮ ਪੋੰਚਣ ਲਈ ਕਮਾਣੇ ਜਿਨਾਂ ਨੂੰ ਚਾਈਦੈ ਵੀ ਅਸੀਂ ਜ਼ਿੰਦਗੀ ਚ ਕੁਛ ਹਾਸਲ ਕਰਨਾ ਤੀ ਓਦੇ ਲਈ ਪੈਸਾ ਤਾਂ ਲੱਗੇਗਾ। ਤਾਂ ਪੈਸੇ ਦਾ ਇੱਕ ਜ਼ਰੀਆ ਬਣਾਨ ਲਈ ਚਲੋ ਜਿਨਾਂ ਨੇ ਕਰ ਲਿ ਆ ਓਨਾਂ ਦੀ ਤਾਂ ਬਈ ਮਹਾਨਤਾ ਈ ਗਿਣੀ ਜਾਏਗੀ। ਕਿ ਵਧੀਆ ਕੀਤਾ ਓਨਾਂ ਦੇ ਕੰਮ ਪਰ ਜੇੜੇ ਆਹ ਆਪਾਂ ਕੈ ਸਕਦੇ ਆਂ ਬੀ ਨਾਚ ਜਿਹਾ ਕਰਕੇ ਯਾ ਫਿਰ ਉਹੋ ਜੇ ਕਰਕੇ ਥੋੜੇ ਸਰੀਰ ਜਿਹਾ ਦਿਖਾ ਕੇ ਏਦੇ ਉੱਤੇ ਤੁਸੀਂ ਆਪਾਂ ਮਤਲਬ ਕਿੰਨਾ ਕੁਛ ਮਾੜਾ ਪ੍ਰਭਾਵ ਪਾਉਂਦਾ ਕਿਉਂਕਿ ਏ ਮੈਨੂੰ ਤਾਂ ਲੱਗਦਾ ਅੱਜ ਦੇ ਟੈਮ ਚ ਨਾ ਇੰਸਟਾਗ੍ਰਾਮ ਦਾ ਅਕਾਊਂਟ ਤਾਂ ਸਾਰੇਆ ਕੋਲ ਆ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ। ਏ ਪਾਗਲ ਪਾਗਲ ਐ ਲੋਕੀ ਏਦੇ ਪਿੱਛੇ ਫਾਲਤੂ ਹੀ ਪਾਗਲ ਆ, ਰੀਲਾਂ ਪਾਉਣੀਆਂ ਪੋਸਟਾਂ ਪਾਣੀਆਂ ਕਿਤੇ ਵੀ। ਇੰਨੇ ਪੈਹੇ ਫੂਕ ਦਿੰਦੇ ਆ ਇੱਕ ਇਕ ਫੋਟੋ ਕਰਾਉਣ ਦੇ ਕੈਮਰੇ ਆਲੇ ਤੋਂ। ਕਿੰਨਾ ਕੁਛ ਸਿਰਫ ਇੱਕ ਲਾਇਕ ਖੱਟਣ ਲਈ, ਏਹ ਨੀ ਹੋਣਾ ਚਾਈਦਾ। ਪਾਗਲਪਨ ਆ, ਵੀ ਤੁਸੀਂ ਜੇ ਵਰਤੋਂ ਕਰਨੀ ਤਾਂ ਸਹੀ ਤਰ੍ਹਾਂ ਵਰਤੋ ਤੋ ਕਰੋ ਪਰ ਏ ਮਤਲਬ ਅਪਾਂ ਕੁੜੀਆਂ ਨੂੰ ਵੀ ਦੇਖ ਲੀਏ ਨਈਂ ਮਤਲਬ ਸਹੀ ਤਰ੍ਹਾਂ ਓਹਦਾ ਇਸਤਮਾਲ ਕਰ ਪਾਰੀਆ। ਓਨਾਂ ਨੂੰ ਲੱਗਦੈ ਵੀ ਅਸੀਂ ਜੈਦਾ ਕੁਛ ਦਿਖਾਵਾਂਗੇ ਕੁਛ ਤਾਂ ਹੀ ਸਾਨੂੰ ਅ ਵੇਖੀ ਜਾਊਗੀ।
ਉਹ ਏ ਸੀ ਜਿਣਦੇ ਵੇਚ ਨਾ ਓਨਾਂ ਨੇ ਮਤਲਬ ਇਕ ਆ ਇੱਕ ਪਲੇਅ ਕੀਤਾ ਸੀ ਰੋਲ। ਜਿਵੇਂ ਆਪਾਂ ਕੈ ਸਕਦੇ ਆਂ ਚੋਰੀ-ਚੂਰੀ ਦਾ, ਬੈਂਕ ਚੋ ਚੋਰੀ ਤੇ ਏਟੀਐਮ ਦਾ। ਹੁਣ ਤੁਸੀਂ ਦੇਖੋ ਓਹ ਫਿਲਮ ਤੋਂ ਨਾ ਏ ਲੋਕੀ ਇੰਨੇ ਪ੍ਰਭਾਵਿਤ ਹੋ ਗਏ ਨਾ ਓਹ ਅਸਲੀ ਮਤਲਬ ਆਪਣੀ ਰੀਅਲ ਲਾਈਫ ਵਿੱਚ ਐਹੋ ਜੇ ਹੋ ਗੇ ਨਾ ਓ ਉਹ ਸੇਮ ਜੇੜੀ ਮੂਵੀ ਵਾਲੀ ਸੀਨ ਐ ਨਾ ਓਨੂੰ ਕਰੀ ਜਾਂਦੇ ਨੇ। ਤੁਸੀਂ ਏ ਦੇਖ ਦੇ ਇੰਨਾ ਗ਼ਲਤ ਪ੍ਰਭਾਵ ਪੈ ਰਿਹਾ ਉਹਨਾਂ ਦੇ, ਤੇ ਉਹ ਅਹ ਆਪਾਂ ਕੀ ਕਵਾਂਗੇ ਉਹਨੂੰ, ਅਹ ਅ ਕੀ ਕਿਨੇ ਅ ਪੰਜਾਬੀ 'ਚ ਕਿੰਨਾ ਉਹਨਾਂ ਦਾ? ਅਹ ਕਰ ਰਿਹਾ, ਮਤਲਬ ਬੜਾਵਾ ਦੇ ਰਿਹਾ ਉਹ ਚੀਜ਼ਾਂ ਨੂੰ। ਤੁਸੀਂ ਆਪੇ ਸੋ, ਚੋ ਕਿ ਜੇ ਉਹ ਫਿਲਮ ਫਿਲਮਾਂ ਹੀ ਇਹੋ ਜਿਹੀਆਂ ਆਣਗੀਆਂ ਜਿੰਦੇ ਸਾਰਾ ਦੱਸਿਆ ਜਾਏਗਾ ਚੋਰੀ ਚੂਰੀ ਕਰਨ ਦਾ, ਜਾਂ ਬੰਬ ਬੁਬ ਬਣਾਉਣ ਦਾ, ਤੁਸੀਂ ਦੱਸੋ ਨਾ,, ਤੇ, ਘਰ ਘਰ ਇਹੀ ਕੰਮ ਹੀ ਹੋਣਾ ਫੇਰ।
ਤਾਂਹੀ ਨਾ ਇਹ ਉਹਾਂ ਹੀ ਨਾ ਬਈ ਇਹੀ ਇੱਥੇ ਸੋਸ਼ਲ ਮੀਡੀਆ ਤੇ ਜਾਂ ਫਿਰ ਜਿੱਥੇ ਵੀ ਹੈ ਨਾ ਇਹੋ ਜਿਹੇ ਜ਼ਰੀਏ ਨੇ, ਜੇ ਇਹਨਾਂ ਤੇ ਕੋਈ ਵਧੀਆ ਢੰਗ ਦੇ ਅ ਟੋਪਿਕ, ਜਾਂ ਫਿਰ ਆਪਾਂ ਕਹਿ ਦੇਦੇ ਹਾਂ ਵਧੀਆ ਢੰਗ ਦੀ ਚੀਜ਼ਾਂ ਜੇ ਇੱਕ ਦੂਜੇ ਨਾਲ ਸਾਂਝਾ ਹੋਗੀਆਂ ਨਾ ਕਿਸੇ ਵੀ ਤਰ੍ਹਾਂ, ਤਾਂ ਅੱਧਾ ਦੇਸ਼ ਸੁਧਰ ਜਾਏਗਾ।
ਉਹੀ, ਉਹ ਹੁਣ ਨਾ ਅੱਜ ਕੱਲ ਦਾ ਜਿਹੜਾ ਟੈਮ ਹੈ ਨਾ ਤੁਸੀਂ ਦੇਖ ਦੇਖੋ ਕੋਈ ਐਕਸੀਡੈਂਟ ਵਗੈਰਾ ਹੁੰਦਾ ਨਾ ਲੋਕੀ ਨਾ ਪਹਿਲਾਂ ਉਹਦੀ ਵੀਡੀਓ ਬਣਾਉਂਦਾ, ਕਿ ਬਈ ਦੱਸਣ ਵਾਸਤੇ ਇਹ ਨਾ ਐਕਸੀਡੈਂਟ ਹੋ ਗਿਆ। ਜਾਂ ਅਸੀਂ ਇਹ ਇਹ ਚੀਜ਼ ਕੀਤਾ ਐਕਸੀਡੈਂਟ ਹੋ ਗਿਆ, ਉਹਦੀ ਅਸੀਂ ਮਦਦ ਕਰਦੇ ਪਏ ਹਾਂ ਸਿਰਫ ਕੀ ਫੇਮਸ ਹੋਣ ਵਾਸਤੇ, ਕਿ ਬਾਈ ਅਸੀਂ ਫੇਮਸ ਹੋ ਜਾਈਏ। ਜਿਵੇਂ ਮਰਜੀ ਸਾਨੂੰ ਮਤਲਬ ਲੋਕੀ ਵਾਹ ਵਾਹ ਕਰਨ ਸਾਡੀ। ਬਸ ਉਹ ਜੇ ਉਹ ਫੇਮਸ ਹੋ ਗਏ, ਉਹਨਾਂ ਨੂੰ ਪੈ ਪਤਾ ਹੀ ਹੈ ਬਸ ਫੇਰ ਅਸੀਂ ਆਪੇ ਪੈਸਾ ਕਮਾ ਹੀ ਲੈਣਾ।
ਇਨਸਾਨੀਅਤ ਤਾਂ ਉਹ ਤਾਂ ਖੂਹ ਚ ਜਾ ਚੁੱਕੀ ਹੈ, ਇਨਸਾਨੀਅਤ ਦਾ ਤਾਂ
ਬੋਜੀ। ਇਹੀ ਕਈ ਤਾਂ ਸਿਰਫ ਨਾ ਬਸ ਵੀਡੀਓ ਹੀ ਬਣਾਂਦੇ ਨੇ। ਵਾਹ -ਵਾਹ ਖੱਟਣ ਵਾਸਤੇ ਕਿ ਬਈ ਅਸੀਂ ਇਹ ਕੰਮ ਕਰਤਾ ਬਾਕੀ ਆ ਹੁਣ ਤੁਸੀਂ ਦੇਖੋ ਜੇ ਕੋਈ ਗਰੀਬ ਦੀ ਮਦ ਵਾਹ-ਵਾਹ ਕਰਦੈ ਮਦਦ ਲੋਕੀ ਯਾਰ ਵੀਡੀਓ ਕਿਉਂ ਹੀ ਬਣਾਂਣਗੇ, ਉਹ ਮਤਲਬ ਛੁਪ ਕੇ ਮਦਦ ਕਰਨਾ ਚਾਹੁੰਦੈ। ਠੀਕ ਏ ਤੇ ਪਰ ਲੋਕੀ ਅੱਜ ਕੱਲ ਦੇ ਐਂ ਕਿ ਵਿਖਾ ਵਿਖਾ ਕਰਦੇ ਹੈ ਕਿ ਬਈ ਅਸੀਂ ਇਹ ਕਰ ਤਾਂ ਲੋਕਾਂ ਨੂੰ ਇਹ ਚੀਜ਼ ਦੇਤੀ ਭੁੱਖੇ ਮਰਦੇ ਪਏ ਸੀਂ ਰੋਟੀ ਪਾਣੀ ਦੇ ਤਾ ਇਹੀ ਕਰਦਾ
ਹਾਂ ਆਂ ਤਾਂ ਹੈ, ਵੀ ਉਹੀ ਨਾ ਦਾਨ ਦਿੱਤਾ ਤਾਂ ਗੁਪਤ ਦੇਆਂ ਦਾਨ ਦਿੱਤਾ। ਇਹੋ ਜਿਹਾ ਦਾਨ ਦਿੱਤਾ ਫੇਰ ਉਹਦਾ ਤਾਂ ਕੋਈ ਖੱਟਿਆ ਨੀ ਜਾਣਾ, ਨਾਲੇ ਤੁਸੀਂ ਓਧਰੋਂ ਵੀ ਗਏ। ਹਾਂ ਅੱਜ ਵੀ ਦਿੰਦੇ ਆ ਅੱਜ ਵੀ ਦਿੰਦੇ ਆ, ਐਵੇਂ ਕੋਈ ਗੱਲ ਨੀ ਪਰ ਜਿਹਨਾਂ ਚੋਚਲੇ ਕਰਨੇ ਨਾ ਜਿਹਨਾਂ ਨੇ ਬਾਲੇ ਆਪਦਾ ਦਿਖਾਣਾ ਵੀ ਅਸੀਂ ਹੀ ਅਸੀਂ ਹਾਂ। ਤਾਂ ਬਸ ਉਹ ਤਾਂ ਫੇਰ ਉਵੇਂ ਕਰਨਗੇ, ਬਸ ਉਹਨਾਂ ਨੇ ਝੂਠਾ ਨਾ ਖੱਟਣੈ ਲੋਕਾਂ ਦਾ।
ਥਾਂ ਤੇ ਜੇ ਕੋਈ ਲੰਗਰ ਲਾਂਦਾ ਪਿਆ ਉਹਨੂੰ ਕੋਈ ਵੀਡੀਓ ਕਿਉਂ ਨੀ ਬਣਾਂਦਾ ਪਿਆ ਕਿ ਬਈ ਅਸੀਂ ਅੱਜ ਇਹ ਲੰਗਰ ਲਾਇਆ ਯਾ ਸ਼ਬੀਲ ਦੇ ਲੰਗਰ ਲੱ ਗੇ ਗਰਮੀਆਂ ਚ ਆਈ ਸ਼ਬੀਲ ਲਾਈ ਜਾਂਨੇ ਕਿਉਂ ਨੀ ਪਾਂਦੇ ਪਏ, ਉਹਨਾਂ ਨੂੰ ਪਤਾ ਹੀ ਕਿਉਂ ਵਾਹਵਾ ਖੱਟਣੀ ਆ ਪੁੰਨ ਦਾ ਕੰਮ ਹੈ ਅਸੀਂ ਸਿਰਫ਼ ਪੁੰਨ ਕਰਨ ਵਾਸਤੇ ਇੱਥੇ ਬੈਠੇ ਹਾਂ! ਇਹ ਲੋਕੀ ਦਾ ਬਸ ਇਹ ਵੀਡੀਓ ਜਹੀ ਬਣਾ ਦਿੰਦੇ ਨੇ ਫੇਮਸ ਹੋਣ ਪਿੱਛੇ ਕਿ ਬਾਈ ਅਸੀਂ ਫੇਮਸ ਹੋ ਜਈਏ, ਤਾਂ ਸਾਨੂੰ ਪਿੱ
ਇਹਨਾਂ ਨੂੰ ਆਹੀ ਹੈ ਬਸ। ਆਹੀ ਆ ਸਾਰੇ ਪਾਸੇ ਇਹੀ ਹੈ ਦੇਖਣ ਵਾਲਾ, ਹੋਰ ਤਾਂ ਕੁਛ ਹੈ ਨੀ ਗਾ, ਨਾ ਰਹਿ ਗਿਆ। ਛੋਟਾ ਜਿਹੜੀ ਮਰਜੀ ਉਮਰ ਦਾ ਬੰਦਾ ਹੋਵੇ, ਉਹਨੂੰ ਬਸ ਇਹੀ ਹੈ ਵੀ ਆਪਣੇ ਆਪ ਨੂੰ ਮਸ਼ਹੂਰ ਜਿੰਨਾ ਕਰ ਸਕੇ, ਉਹ ਮਸ਼ਹੂਰੀ ਲੈਣ ਦੇ ਚੱਕਰ ਚ ਇੰਨੇ ਥੱਲੇ ਡਿੱਗ ਜਾਂਦੇ ਨੇ ਨਾ ਉਹਨਾਂ ਨੂੰ ਪਤਾ ਵੀ ਨਹੀਂ ਚੱਲਦਾ, ਅਸੀਂ ਕਿੱਥੇ ਖੜੇ ਹਾਂ ਕੀ ਕਰ ਰਹੇ ਹਾਂ ਕੀ ਨਹੀਂ? ਕਰ ਰਿਹੈ ਆਸ ਪਾਸ ਕੀ ਸਾਡੇ ਹੋ ਰਿਹੈ? ਕੁਛ ਆ ਚੰਗੀ ਚੀਜ਼ ਜਿਹੜੀ ਕੀਤੀ ਹੋਈ ਨਾ, ਚੰਗੀ ਚੀਜ਼ਾਂ ਨਾਲ ਜਿਹੜਾ ਸਾਰਾ ਕੁੱਛ ਆਪਾਂ ਖੱਟੀਏ, ਉਹ ਤਾਂ ਵੀ ਫਲ ਕਿ ਨਾ ਇੰਨੀ ਵਧੀਆ ਤਰੀਕੇ ਨਾਲ ਉਹ ਮਿਹਨਤ ਕੀਤੀ। ਦੀ ਜਿਹੜੀ ਉਹ ਤਾਂ ਫੇਰ ਆਉਂਦੀ ਆਉਂਦੀ ਆ, ਪਰ ਇਹ ਗ਼ਲਤ ਤਰੀਕੇ ਜਿਹੜੇ ਲੈਣੇ ਜਾਂ ਫਿਰ ਗ਼ਲਤ ਤਰੀਕੇ ਕਰ ਕਰਕੇ, ਤੁਸੀਂ ਇੱਕ ਸਮਾਜ ਨੂੰ ਵੀ ਖ਼ਰਾਬ ਕਰ ਰਹੇ ਹੋ ਕਿ? ਕਿਤੇ ਨਾ ਕਿਤੇ, ਕਿਉਂਕਿ ਤੁਹਾਨੂੰ ਦੇਖਣ ਆਲੇ ਬਹੁਤ ਨੇ। ਤੁਹਾਨੂੰ ਦੇਖਣ ਆਲੇ ਇੰਨੇ ਨੇ ਨਾ ਤੇ ਉਹਨਾਂ ਤੇ ਕੀ ਤੁਸੀਂ ਛਾਪ ਛੱਡ ਰਹੇ ਹੋ? ਆਪਦੇ ਕੀ ਕਰ ਰਹੇ ਹੋ, ਕਿਉਂਕਿ ਤੁਹਾਡੀ ਆਪਣੀ ਨਾ ਪਹਿਚਾਣ ਬਣ ਜਾਂਦੀ ਹੈ ਉਸ ਨਾਲ ਹਾਂ, ਪਹਿਚਾਣ ਬਣ ਜਾਂਦੀ ਬੰਦੇ ਦੀ ਵੀ ਬੰਦਾ ਉਸ-ਉਸ ਤਰੀ ਚੀਜ਼ ਨਾਲ ਜਾਣਿਆ ਜਾਂਦੈ। ਤੇ ਉਹ ਚੀਜ਼ ਜੇ ਆਪਾਂ ਉਹੋ ਜਿਹੀ ਖੱਟਾਂਗੇ ਤਾਂ ਫੇਰ ਉਹ ਗ਼ਲਤ ਆ ਨਾ? ਬਹੁਤ ਜ਼ਿਆਦਾ ਭਾਵੇਂ ਉਹ ਇਸਤਰੀ ਹੈ ਭਾਵੇਂ ਉਹ ਪੁਰਸ਼ ਆ ਕਰਨਾ ਚਾਹੀਦਾ ਸਾਰਿਆਂ ਨੂੰ ਹੀ। ਨਾਲ-ਨਾਲ ਤੇ ਇੱਕ ਇੱਕ ਦੂਜੇ ਦਾ ਦੇਖਣਾ ਚਾਹੀਦਾ ਤੇ ਤਾਂ ਹੀ ਫੇਰ ਆਪਾਂ ਅੱਗੇ ਵਧਣ ਬਾਰੇ ਕੁੱਝ ਸੋਚ ਸਕਦੇ ਹਾਂ ਵੀ ਇਹਦੇ ਪ੍ਰਭਾਵ ਵੀ ਸਮਝੀਏ ਤੇ ਇਹਦੇ ਹਾਣੀਆਂ ਵੀ ਸਮ ਸਮਝ ਕੇ, ਇਹਨੂੰ ਸਹੀ ਤਰੀਕੇ ਨਾਲ ਜੇ ਆਪਾਂ ਇਹਦਾ ਇਸਤੇਮਾਲ ਕਰੀਏ ਤਾਂ ਗੱਲ ਬਾਕੀ ਸਤਿ ਸ੍ਰੀ ਅਕਾਲ ਜੀ ਮਿਲਦੇ ਹਾਂ ਧੰਨਵਾਦ।